ਹੈਲੋ, ਭੈਨ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਨਜੀ ਜੀ, ਕੀ ਹਾਲ-ਚਾਲ ਨੇ?
ਬਸ ਵਧੀਆ, ਤੁਸੀਂ ਵੀ ਦੱਸੋ?
ਬਸ ਵਧੀਆ ਭੈਨ ਜੀ, ਕੀ ਕਰਦੇ ਵੇ?
ਕੀ ਕਰਦੇ ਵੇ ਭੈਨ ਜੀ?
ਕੁਛ ਨੀ ਬਸ ਬੈਠੇ ਆ, ਰੋਟੀ-ਰੁਟੀ ਬਣਾ ਕੇ ਆਏ ਆ। ਤੁਸੀਂ ਦੱਸੋ, ਕੀ ਕਰਦੇ? ਕੀ ਬਨਾਇਆ ਅੱਜ? ਚਾਵਲ ਬਨਾਏ ਨੇ, ਬੱਚੇ ਕੈਨਦੇ ਚਾਵਲ ਬਨਾ ਦੋ। ਪੀਲੇ ਵਾਲੇ ਚਾਵਲ ਬਨਾਏ ਨੇ। ਹਾਂਜੀ। ਦਾਲ ਅੱਛਾ-ਅੱਛਾ-ਅੱਛਾ, ਕਿਵੇਂ ਬਣਦੀ ਐ ਭੈਨਜੀ ਅਰਬੀ ਸੁੱਕੀ?
ਸੁੱਕੀ ਬਨਦੀ ਏ, ਜਿੱਦਾਂ ਵੇਸਨ ਦੀ ਬਨਦੀ ਦੀ ਐ, ਵੇਸਣ ਪਾਨਾ ਪੈਂਦਾ ਏ।
ਨਾ, ਅਸੀਂ ਅੱਜ ਤੱਕ ਨੀ ਬਨਾਈ ਸੁੱਕੀ ਅਰਬੀ। ਸੁਕੀ ਅਰਬੀ ਬੜੀ ਸਵਾਦ ਬਨਦੀਏ, ਮੈ ਤਹਾਨੂੰ ਦਸ ਨੀ ਆ। ਹਾਂਜੀ, ਦੱਸੋ ਭੈਨ ਜੀ। ਹਾਂਜੀ। ਤਲਨਾ ਏ। ਅੱਛਾ-ਅੱਛਾ।
ਫੇਰ ਓਨੂੰ ਤਲਨਾ ਏ ਫੇਰ ਓਸ ਤੋਂ ਬਾਅਦ ਅਸੀਂ ਓਨੂੰ ਤਾਲ ਕੇ ਰੱਖ ਦਾਂਗੇ, ਫੇਰ ਅਸੀਂ ਓਨੂੰ ਮ-ਅਹ ਤੇਲ ਪਾਨਾ, ਤੇਲ ਦੇ ਵਿੱਚ ਮਸਾਲਾ ਮਸਾਲਾ ਪਾ ਕੇ ਨਾ
ਤੇ ਨਾ
ਤੇ ਓਦੇ ਵਿੱਚ ਮਸਾਲਾ ਪਾਨੇ, ਜੀਰਾ ਪਾਨੇ, ਕਾਲੀ ਮਿਰਚ ਪਾਨੇ, ਵੇਸਣ ਨੂੰ ਭੁੰਨਨੇ, ਨਾਲ ਈ ਲੂਨ, ਮਿਰਚ ਪਾਨੇ, ਹਲਦੀ ਨੀ ਪਾਨੀ, ਰੰਗਦਾਨ ਮਿਰਚ ਪਾਨੀ ਐ।
ਅੱਛਾ-ਅੱਛਾ-ਅੱਛਾ!
ਫੇਰ ਓਸ ਤੋਂ ਬਾਅਦ ਓਨੂੰ ਭੁੰਨ ਕੇ, ਫੇਰ ਓ ਜੋ ਅਸੀਂ
ਹਾਂਜੀ। ਅੱਛਾ- ਅੱਛਾ। ਨਿੰਬੂ ਪਾਲੋ ਉਤੇ। ਅੱਛਾ-ਅੱਛਾ। ਅੱਛਾ ਹਰੇ ਭੈਣ ਜੀ ਤੁਸੀਂ ਦੱਸ ਮੇਰੇ ਮੂੰਹ ਚ ਪਾਣੀ ਆ ਗਿਆ।
ਹੋ ਹੋ
ਭੈਣ ਜੀ ਮੈਂ ਵੀ ਕੱਲ ਸਵੇਰੇ ਬਣਾਨੀ ਐ। ਮੈਨੂੰ ਫੇਰ ਦੱਸਣਾ ਕਿੱਦਾਂ ਬਣਨੀ ਐ। ਬੜੀ ਵਧੀਆ ਸਬਜ਼ੀ ਹੈ, ਕਰਾਂਗੀ ਜਰੂਰ ਭੈਣ ਜੀ ਮੈਂ ਕਰਾਂਗੀ। ਬੜੀ ਵਧੀਆ ਮੈਨੂੰ ਤੇ ਇਹ ਤੁਹਾਡੀ ਸਣ, ਘਰ ਬਸ ਵਧੀਆ-ਵਧੀਆ। ਭੈਣਜੀ ਤੁਸੀਂ ਦੱਸੋ ਆਪਣੇ ਘਰ ਠੀਕ ਨੇ। ਹਾਂਜੀ ਚਾਈ ਜੀ ਠੀਕ ਨੇ, ਰੋਟੀ ਰੁਟੀ ਖਾਧੀ ਹੈ ਚਈ ਜੀ ਨੇ।
ਅੱਛਾ ਰੋਟੀ-ਰੁਟੀ ਖਾ ਲਈ ਚਈ ਜੀ, ਤਬੀਅਤ-ਤੁਬੀਅਤ ਠੀਕ ਹੈ ਨਾ।
ਤਬੀਅਤ ਠੀਕ ਏ ਥੋੜਾ ਫਰਕ ਏ ਹੋਣ ਚਾਈ ਜੀ ਨੂੰ।
ਚਲੋ ਵਧੀਆ ਚਾਹੀਦਾ ਫਰਕ ਹੀ ਚਾਹੀਦਾ। ਹੋਰ ਤੁਹਾਡੇ ਘਰ ਤੇ ਸਾਰੇ ਠੀਕ ਨੇ।
ਹਾਂਜੀ-ਹਾਂਜੀ ਠੀਕ ਨੇ ਸਾਰੇ ਘਰ ਦੇ। ਤੁਸੀਂ ਤੁਸੀਂ ਦੱਸੋ ਮੰਮੀ ਜੀ ਠੀਕ ਨੇ ਤੁਹਾਡੀ। ਹਾਂਜੀ ਵਦੀਆ ਠੀਕ-ਠਾਕ ਓ, ਬੱਚੇ ਠੀਕ ਨੇ ਬੱਚੇ ਹਾਂ ਰੋਲਾ-ਰੱਪਾ ਪਾਆ ਨ ਨ ਨਾ ਮੈ ਆਈ ਦੀ ਸੀ ਅਛਾ ਅ ਛਾ, ਦੀਦੀ ਆਏ ਹੋਏ ਗੇ
ਹਾਂਜੀ
ਅੱਛਾ-ਅੱਛਾ ਰੌਣਕਾਂ ਲੱਗ ਜਾਂਦੀਆ ਨ ਨਾਨਾ ਦੇ ਨਾਲ ਈ ਬੜੀ ਅੱਛਾ-ਅੱਛਾ ਪੇਕੇ ਚਾਰ-ਪੰਜ ਸੂਟ ਲੇਆਈ ਸੀ, ਅਛਾ ਭੈਣ ਜੀ ਕੇੜੀ ਵਧਿਆ ਵਰਾਇਟੀ ਹੈਗੀ ਏ
ਬੋਹਤ ਵਧੀਆ ਵਰਾਇਟੀ ਅੇ
ਜੀ ਮੇਨੂੰ ਵੀ ਭੇਜਣਾ ਮਨੂੰ, ਤੁਸੀਂ ਸਟਿਚ ਵੀ ਕਰਵਾਦੇ ਓ ਹਾਂਜੀ ਪਾ ਦੇਣਾ ਭੈਣ ਜੀ ਮੇਰੇ ਚਾਰ ਸੂਟ ਪੈਲੇ ਰੱਖ ਲੋ ਵਧੀਆ ਵਾਲੇ
ਸੂਟ ਮੈਂ ਨਾ ਜਰਾ ਵੇਚਣ ਲਈ ਲੇਆਈ ਆ ਤੇ ਅਗਰ ਤਵਾਨੂੰ ਕੋਈ ਪੋ ਮੈਮ ਮੈਂ ਤਵਾਨੂੰ ਪਾ ਦਾਗੀ ਕੋਟਨ ਦੇ ਪਿਓਰ ਕੋਟਨ, ਤੇ ਚ ਦੁਪੱਟੇ ਵੀ
ਅੱਛਾ ਫੈਬਰਿਕ ਵਧੀਐ ਅੱਛਾ-ਅੱਛਾ ਦੁਪੱਟੇ ਕੋਟਨ ਦੇ ਗਰਮੀ ਚ ਦੁਪ ਟੇ ਵ ਕੋਟਨ ਵਾਲੇ ਚੱਲਦੇ ਨੇ ਸੂਟ
ਅੱਛਾ ਭੈਣ ਜੀ ਮਨੂੰ ਜ਼ਰੂਰ ਭੇਜਣਾ ਫੋਟੋਆ ਮੈ ਵੇਖਾਗੀ ਮੈ ਦਸ ਦਾਗੀ ਨਾ ਤਾਨੂੰ ਕਿੰਨੇ, ਕਿੰਨੇ, ਕਿੰਨੇ ਲੈਣੇ ਨੇ ਮੈ ਹੋਰ ਸੁਣਾਓ ਭੈਣ ਜੀ, ਕੀ ਕਰਦੇ ਵੇ ਹੈਲੋ
ਕੇ
ਹੈਲੋ ਭੈਣਜੀ ਆਵਾਜ਼ ਕਿੱਥੇ ਚਲੇਗੀ ਤਵਾਡੀ ਹਾਂਜੀ, ਹਾਂਜੀ ਭੈਣ ਜੀ ਬੋਲੋ
ਹਾਂਜੀ ਭੈਣਜੀ
ਮੈਂ ਕੈੰਦੀ ਸੀ ਮੈਨੂੰ ਭੇਜ ਨਾ ਤੁਸੀ ਫੋਟੋ ਕਿੱਦਾਂ-ਕਿੱਦਾਂ ਦੇ ਸੂਟ ਨੇ ਵਰਾਇਟੀ ਵਧੀਐ ਵਰਾਇਟੀ ਵਗੈਰਾ ਵਧੀਆ ਭੈਣ ਜੀ
ਵਰਾਇਟੀ ਤੇ ਬੋਤ ਵਧੀਆ ਪੇਓਰ ਕੋਟਨ ਦੀ ਏ ਪੇਓਰ ਕੋਟਨ, ਵਰਾਇਟੀ ਏ ਦੁਪੱਟੇ ਵੀ ਕੋਟਨ ਲੈਸ-ਲੂਸ ਲੱਗੀ ਹੋਈ ਏ ਬੋ ਸੋਣੇ ਨੇ
ਭੈਣਜੀ ਮੇਨੂੰ ਜ਼ਰੂਰ ਭੇਜਣਾ ਮੈ ਸਟਿਚ ਮੇਨੂੰ ਐ ਵੀ ਦੱਸ ਦੋ ਸਟਿਚ ਕਿੱਥੋਂ ਕਰਵਾਦੇ ਓ ਤੁਸੀ
ਅਸੀ ਸਟਿਚ ਸਾਡੇ ਘੱਰ ਦੇ ਕੋਲ ਹੈਗੀ ਬੁਟੀਕ
ਅੱਛਾ-ਅੱਛਾ ਭੈਣ ਜੀ ਮੇਰੇ ਸੁਆਦੋ ਨਾ ਤੁਸੀ ਜਰਾ ਮੇਰੇ ਵੀ ਸਵਾ ਦੇਣਾ ਭੈਣ ਜੀ ਸੁਆ ਵੀ ਦੇਣਾ, ਹਾਂਜੀ ਆਜੀ ਬਿਲਕੁਲ ਭੈਣ ਜੀ ਮੈਂ ਆ ਕੇ ਲੈ ਜਾਗੀ ਵਧੀਆ ਫੈਬਰਿਕ ਹੋਵੇ, ਮੈਂ ਤਾਡ ਕੋਲ ਅੱਠ-ਦੱਸ ਕ
ਹਾਂਜੀ-ਹਾਂਜੀ ਜ਼ਰੂਰ ਭੈਣ ਜੀ
ਹਾਂਜੀ ਹੋਰ ਦੱਸੋ, ਬੱਸ ਭੈਣ ਜੀ ਮੈਂ ਠੀਕ ਆ ਬੱਸ ਨਿਆਣੇ ਤੰਗ ਕਰਦੇ ਪੇ ਨੇ ਹਾਂਜੀ, ਓਰ, ਹੋਰ ਕਿ ਬੱਚੇ ਤਾਂ ਬੜਾ ਰੋਲਾ ਖਪਾ
ਹਾਂਜੀ ਹੋਰ ਬੱਸ ਵਧੀਆ ਜੀ ਤੁਸੀਂ ਦੱਸੋ ਜੀ, ਹੋਰ ਬਣਾਲੀ ਰੋਟੀ ਤੁਸੀ ਕੀ ਬਣਾਆ ਅੱਜ
ਮੈ ਪੀਲੇ ਚਾਵਲ ਬਣਾਏ ਨੇ ਅੱਜ
ਪੀਲੇ ਚਾਵਲ ਕਿਦਾਂ ਬਨਾਂਦੇ ੳ ਤੁਸੀ?
ਪੀਲੇ ਚਾਵਲ ੳਹ ਪਤਲੇ ਵਾਲੇ ਬਨਦੇ ਨੇ ਨਾ। ਚਾਵਲ ਪਤਲੇ ਵਾਲੇ ਜੋ ਹੋਂਦੇ ਨੇ। ਗਿੱਲੇ ਗਿੱਲੇ ਜੋ ਹੁੰਦੇ ਨੇ। ਹਾਂਜੀ-ਹਾਂਜੀ, ਹਾਂ ਹਾਂਜੀ-ਹਾਂਜੀ। ਤੈਹਰੀ ਹਾਂਜੀ। ਉਹ ਅੱਧਾ ਬਨਾਦੇ ਆ ਅਸੀ ਪੈਲੇ ਕੀ ਨਾਮ ਏ, ਤੇਲ ਰਖੇਆ ਹਿੰਗ, ਜੀਰਾ, ਲਸਣ ਪਾਏਆ, ਅਦਰਕ ਪਾਏਆ, ੳਨਾ ਨੂੰ ਭੁੰਨੇਆ ਫੇਰ ਪਿਆਜ ਪਾਏ, ਹਰੀ ਮਿਰਚਾਂ ਪਾਈਆਂ ਫੇਰ ਆਲੂ ਪਾਏ, ਫੇਰ ਨਿਊਟਰੀ ਪਾਈ। ੳਨਾ ਨੂੰ ਭੁੰਨੇਆ, ਭੁੰਨਣ ਦੇ ਬਾਦ ਥੋੜਾ ਪਾਨੀ ਪਾਏਆ। ਜਿੰਨੇ ਚਾਵਲ ਲੈਤੇ ਨੇ ੳਸੀ ਹਿਸਾਬ ਨਾਲ ਅਸੀ ਪਾਨੀ ਪਾ ਲੇਆ ਤੇ ਨਮਕ, ਮਿਰਚ, ਹਲਦੀ, ਗਰਮ ਮਸਾਲਾ, ਸੁੱਕਾ ਧਨੀਆ ਥੋੜਾ ਫਲੇਵਰ ਦੇਨ ਪਿੱਛੇ ਨਾ ਥੋੜਾ ਫਰਾਈ ਰਾਈਸ ਮਸਾਲਾ ਪਾ ਲੇਆ ਕਰੋ ਭੈਨ ਜੀ। ਫਰਾਈਡ ਰਾਈਸ ਮਸਾਲਾ ਪਾ ਲਿਆ ਕਰੋ ਪਾਣ ਦੇ ਬਾਦ ਕੀ ਨਾਮ ਏ ਵਾਲਾ ਆਜੇ ਚੋਲ ਪਾ ਦੇਨਾ ਫੇਰ ਬਨ ਜਨਗੇ ਦਸ ਮਿਨਟ ਬਾਦ ਚਾਵਲ ਤਾਡੇ ਗਿੱਲੇ- ਗਿੱਲੇ। ਹੈਲੋ